ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਅੱਜ ਦਾ ਸਾਡਾ ਟੋਪਿਕ ਹੈ ਜੀ
ਹਾਂਜੀ
ਹਾਂਜੀ, ਤੁਸੀਂ ਆਪਣੇ ਪਰਿਵਾਰ ਬਾਰੇ ਸੁਣਾਓ ਜੀ।
ਹਾਂਜੀ, ਪਹਿਲੇ ਤਾਂ ਸਾਡਾ ਪਰਿਵਾਰ ਜਿਹੜਾ ਸੀਗਾ ਅ ਸੰਯੁਕਤ ਪਰਿਵਾਰ ਸੀ, ਵੱਡਾ ਪਰਿਵਾਰ ਸੀ। ਠੀਕ ਹੈ, ਜਿਹਦੇ ਵਿੱਚ ਹੁੰਦੇ ਨਾ ਵੀ ਸਾਰੇ ਭਰਾ ਇਕੱਠੇ ਤਾਏ ਚਾਚੇ ਭੂਆ ਸਭ ਹੁੰਦੇ ਹੈ ਹਨਾ ਸੰਯੁਕਤ ਪਰਿਵਾਰ ਸੀ, ਫੇਰ ਜਦੋਂ ਸਾਰੇ ਵੱਖ, ਵੱਖ ਹੋਏ, ਫਿਰ ਸਭ ਦੇ ਛੋਟੇ ਪਰਿਵਾਰ ਹੋ ਗਏ, ਪਰਿਵਾਰ ਦੋ ਤਰ੍ਹਾਂ ਦੇ ਹੁੰਦੇ ਆ ਵੱਡਾ ਪਰਿਵਾਰ ਛੋਟਾ ਪਰਿਵਾਰ, ਠੀਕ ਹੈ ਅਸੀਂ ਦੋਨੋ ਪਰਿਵਾਰ ਦੇਖੇ ਹੈ, ਵੱਡਾ ਵੀ ਤੇ ਛੋਟਾ ਵੀ, ਹੁਣ ਸਾਡਾ ਛੋਟਾ ਆਪ ਪਰਿਵਾਰ ਹੈ
ਹਾਂ, ਤਕਰੀਬਨ ਅੱਜ ਕੱਲ੍ਹ ਇਏਦਾਂ ਹੀ ਆ ਇੱਕ, ਇੱਕ ਦੋ, ਦੋ ਬੱਚੇ ਆ ਸਭ ਦੇ ਛੋਟੇ, ਛੋਟੇ ਪਰਿਵਾਰ ਹੈ, ਹਾਂ।
ਤੇ
ਤੇ
ਅੱਛਾ ਜੀ। ਸਾਡਾ ਵੀ ਇੱਦਾਂ ਹੀ ਆ ਸਰ, ਜਇ ਜੁਆਇੰਟ ਫੈਮਿਲੀ ਹੈਗੀ ਆ ਸਾਡੀ ਵੀ ਇੱਕ, ਹਾਂਜੀ, ਇੱਕ ਬ੍ਰਦਰ ਹੈ ਇੱਕ ਸਿਸਟਰ ਹੈ, ਮਦਰ ਫਾਦਰ ਹੈ ਫਾਦਰ ਮੇਰੇ ਵਰਕ ਨਹੀਂ ਕਰਦੇ, ਮਦਰ ਮੇਰੇ ਹਾਊਸ ਵਾਈਫ ਹੈ। ਬ੍ਰਦਰ ਮੇਰਾ ਜੋਬ ਕਰਦਾ ਹੈ, ਮੈਂ ਵੀ ਜੋਬ ਕਰਦਾ, ਤੁਸੀਂ ਸੁਣਾਓ ਆਪਣੇ ਪਰਿਵਾਰ ਬਾਰੇ
ਨਈ ਸਾਡਾ ਵੀ ਏਦਾਂ ਈ ਐ ਮੈਂ ਵੀ ਵਰਕ
ਨਾ
ਸ਼ੁਰੂ ਹੋਈ ਜਦੋਂ ਦੀ ਮੈਰਿਜ ਹੋਈ ਆ ਮੈਂ ਵਰਕਿੰਗ ਆਂ। ਅੰ ਤੇ ਬੱਚੇ ਵਦੀਆ ਪੜ੍ਹ ਗਏ ਐ। ਤੇ ਬੇਟਾ ਤੇ ਓਦੇ ਪਾ ਪਾ ਸ਼ੋਪ ਕਰਦੀ ਐ ਬੇਟੀ ਪੀ ਐਚ ਡੀ ਕਰਦੀ ਵੀ ਐ ਤੇ ਨਾਲ-ਨਾਲ ਵਰਕ ਫਰੋਮ ਹੋਮ ਕਰਦੀ ਐ।
ਚਲੋ ਵਦੀ-
ਤੇ ਵਦੀਆ ਚੱਲੀ ਜਾਂਦਾ ਰਲ ਮਿਲ ਤੇ ਸਾਰੇ ਘਰ ਵੀ ਸੰਭਾਲਦੇ ਤੇ ਆਪਨਾ-ਆਪਨਾ ਕੰਮ ਵੀ ਸੰਭਾਲਦੇ ਐ।
ਚਲੋ ਏ ਤਾਂ ਵਦੀਆ ਗੱਲ ਹੈਗੀ ਐ ਜੀ।
ਹੂੰ
ਹੋਰ ਸਨਾਓ ਜੀ ਤੁਸੀਂ ਆਪਨੇ ਪਰਿਵਾਰ ਬਾਰੇ ਹੂੰ।
ਤੇ ਰੈ ਜਾਂਦੇ ਪਿੱਛੇ ਬਜ਼ੁਰਗ ਕੱਲੇ
ਅੱਜ ਕੱਲ ਏ ਬਹੁ ਜ਼ਾਦਾ ਹੋ ਗਿਆ ਕਿ ਬੱਚੇ ਆਪਨੇ ਮਾਂ ਪਿਓਆਂ ਨੂੰ ਛੱਡ ਦਿੰਦੇ ਹੈਗੇ ਆ। ਏ ਮੇਰੇ ਵਰਗੇ ਮਾਂ ਪਿਓਆਂ ਨੇ ਕਿੱਦਾਂ ਆਪਨੇ ਬੱਚਿਆਂ ਨੂੰ ਪਾਲਿਆ ਸਾਰਾ ਕੁਝ ਕੀਤਾ। ਕਿ ਵਿਆਹ ਵੀ ਹੋਇਆ ਚੱਲ ਮਾਂ ਪਿਓ ਨੂੰ ਛੱਡ ਕੇ ਚੱਲ ਜਾਂਦੇ ਆ ਏਦਾਂ ਦੇ ਬੜੇ ਕਿੱਸੇ ਸੁਨੇ ਹੋਏ ਅੱਜ-ਕੱਲ। ਤੁਸੀਂ ਤਾਡਾ ਏਸ ਬਾਰੇ ਕੀ ਵਿਚਾਰ
ਹਾਂ ਨਈ ਏਦਾਂ ਨੀ ਹੋਨਾ ਚਾਈਦਾ ਇੱਕ ਬੱਚਾ ਤਾਂ ਜਰੂਰ ਕੋਲ ਹੋਨਾ ਚਈਦੇ
ਹਾਂਜੀ।
ਹੂੰ ਮਾਂ ਪਿਓ ਨੂੰ ਵੀ ਲੋੜ ਪੈ ਸਕਦੀ ਐ ਕੋਈ ਬਿਮਾਰੀ ਠਮਾਰੀ ਐ ਕੁਛ ਐ।
ਪਤਾ ਨੀ ਬੱਚਿਆਂ ਦੇ ਦਮਾਗਾਂ ਚ ਕੀ ਜਾਂਦਾ ਮਾਂ ਪਿਓ ਨੂੰ ਛੱਡ-ਛੱਡ ਕੇ ਚੱਲ ਜਾਂਦੇ ਹੈਗੇ ਐ। ਜਦੋਂ ਵਿਆਹ ਹੋਏਆ ਨਾਲ ਛੱਡ ਦੇਨਾ ਜਾਂ ਕੋਈ ਪੈਸੇ ਕਰਕੇ ਛੱਡ ਦੇਨਾ ਜਾਂ ਕੋਈ ਚੀਜ਼ ਕਰਕੇ ਛੱਡ ਦੇਨਾ ਮਾਂ ਪਿਓ ਨੂੰ ਓਨਾਂ ਨੇ ਤਾਨੂੰ ਪਾਲਿਆ ਪੋਸਿਆ ਓਨਾਂ ਨੂੰ ਕਦਰ ਕਰਨੀ ਚਾਈਦੀ ਮਾਂ-ਪਿਓ ਦੀ।
ਜਾਂ ਤਾਂ ਫੇਰ ਮਾਂ ਪਿਓ ਨੂੰ ਵੀ ਨਾਲ ਲੈ ਕੇ ਬਾਰ ਜਾਨ। ਫੇਰ ਓਥੇ ਜਾ ਕੇ ਵੀ ਕਈ ਵਾਰੀ ਨੌਕਰਾਂ ਤਰ੍ਹਾਂ ਕੰਮ ਲੈਨ ਲੱਗ ਜਾਂਦੇ ਐ। ਬੱਚੇ ਸਾਂਬੋ ਤੇ ਘਰ ਸਾਂਬੋ ਤੇ ਘਰ ਦਾ ਕੰਮ ਕਰੋ। ਏਦਾਂ ਨੀ ਹੋਨਾ ਚਾਈਦਾ ਸਾਰੀ ਉਮਰ ਮਾਂ-ਪਿਓ ਨੇ ਈ ਥੋੜਾ ਕੰਮ ਕਰੀ ਜਾਨਾ ਹੁੰਦੈ।
ਹਾਂਜੀ-ਹਾਂਜੀ ਏ ਤਾਡੀ ਗੱਲ ਬਿਲਕੁਲ ਸਈ ਐ ਬ ਮ ਆ ਹਾਂਜੀ- ਹਾਂਜੀ ਏ ਤਾਡੀ ਗੱਲ ਬਿਲਕੁਲ ਸਈ ਐ ਬੱਚਿਆਂ ਨੂੰ ਮਾਂ-ਪਿਓ ਦੀ ਹੈਲਪ ਪੁ ਪੂਰੀ ਕਰਨੀ ਚਾਈਦੀ ਐ।
ਪਰਿਵਾਰ ਵਿੱਚ ਰੈਨੇ ਆ ਇੱਕ ਦੂਜੇ ਨੂੰ ਸਮਝਨਾ ਚਾਈਦੈ ਇੱਕ ਦੂਜੇ ਦਾ ਸੁੱਖ ਦੁੱਖ ਸਮਝਨਾ ਚਾਈਦੈ ਇੱਕ ਦੂਜੇ ਦੀ ਲੋੜ ਨੂੰ ਸਮਝਨਾ ਚਾਈਦੈ। ਵੀ ਕਿਨੂੰ ਕੀ ਲੋੜ ਐ, ਓਸ ਹਿਸਾਬ ਨਾਲ ਆਪਨੇ ਕੰਮ ਵੰਡੋ।
ਹਾਂਜੀ-ਹਾਂਜੀ।
ਕਰੋ ਏਹ ਨੀ ਇਕ ਜਨਾ ਈ ਲੱਗਾ ਰਵੇ।
ਹਾਂਜੀ ਏ ਤਾਡੀ ਗੱਲ ਬਿਲਕੁਲ ਸਈ ਅੱਜ-ਕੱਲ ਬੱਚੇ ਬੜੀ ਜਿੱਦ ਵੀ ਬੜੀ ਕਰਨ ਲੱਗ ਪੈਂਦੇ ਆ ਆਪਾਂ ਏ ਚੀਜ਼ ਲੈਨੀ ਐ। ਕਾਰ ਲੈਨੀ ਮੈਂਗੀ ਏ-ਏ ਨੀ ਦੇਖਦੇ ਘ ਘਰ ਵਾਲਿਆਂ ਦਾ ਕਿੱਦਾਂ ਸਰਦੈ।
ਇੱਕ ਮੈਂ ਤਾਂ ਅੱਜ-ਕੱਲ ਦਾ ਰਵਾਜ ਬਦਲਣਾ ਚਾਨੀਂ ਆਂ ਅੱਜ-ਕੱਲ ਜੇੜਾ ਮੁੰਡੇ ਅ ਕੈਂਦੇ ਨਾ ਮੁੰਡਿਆਂ ਨੇ ਨੀ ਕਰਨਾ ਜੀ ਘਰ ਦਾ ਕੰਮ ਮੇਰੇ ਹਿਸਾਬ ਨਾਲ ਮੁੰਡਿਆਂ ਨੂੰ ਵੀ ਕਰਨਾ ਚਾਹੀਦਾ।
ਹਾਂਜੀ-ਹਾਂਜੀ, ਇਹ ਤਾਡੀ ਗੱਲ ਬਿਲਕੁਲ ਸਹੀ ਐ, ਸਾਰਾ ਏਦਾਂ ਈ ਹੁ ਹੁੰਦਾ ਵੈਸੇ। ਹੋਟਲਾਂ ਚ ਵੀ ਜਾਂ ਪਰਵਾਰਾਂ ਚ ਵੀ ਜੇੜੇ ਵੀ ਹੈਗੇ ਮੁੰਡੇ ਬਣਾਦੇ ਆ, ਖਾਣਾ ਬਣਾਦੇ ਆ ਸਾਰਾ ਕੁਝ ਕਰਦੇ ਆ।
ਜੋ ਕੰਮ ਕੁੜੀਆਂ ਕਰਦੀਆਂ ਪਰਿਵਾਰ ਦੇ ਵਿੱਚ, ਉਹ ਸਾਰੇ ਕੰਮ ਮੁੰਡਿਆਂ ਨੂੰ ਵੀ ਕਰਨੇ ਚਾਹੀਦੇ ਐ। ਮੈਂ ਨੀ ਕਹਿੰਦੀ ਵੀ ਕੁੜੀਆਂ ਨੂੰ ਕਰਨੇ ਹੀ ਨੀ ਚਾਹੀਦੇ ਕੁੜੀਆਂ ਵੀ ਕਰਦੀਆਂ, ਮੁੰਡਿਆਂ ਨੂੰ ਵੀ ਕਰਨੇ ਚਾਹੀਦੇ।
ਹਾਂਜੀ-ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਐ।
ਸਾਰੇ ਕੰਮ ਕਰਨੇ ਚਾਹੀਦੇ ਐ। ਫੇਰ ਓ, ਔਖਾ ਜਿਹਾ ਨਹੀਂ ਲੱਗਦਾ। ਤੇ ਸਾਰੇ ਕੰਮ ਫਟਾਫਟ ਹੋ ਜਾਂਦੇ ਐ।
ਹਾਂਜੀ-ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਐ ਜੀ ਹੋਰ ਦੱਸੋ ਜੀ, ਆਪਣੇ ਪਰਿਵਾਰ ਬਾਰੇ।
ਬਸ ਏਦਾਂ ਹੀ ਅਸੀ ਤਾ ਰਲ ਮਿਲ ਕੇ ਕੰਮ ਕਰੀ ਦੇ ਐ ਭਾਵੇਂ ਕੋਈ ਜੋ ਮਰਜ਼ੀ ਕੈਂਦਾ ਰਵੇ।
ਅੱਛਾ-ਅੱਛਾ।
ਵੀ ਮੁੰਡੇ ਕੰਮ ਕਰਦੇ ਜਾਂ ਬੰਦਾ ਕੰਮ ਕਰਦਾ, ਅਸੀ ਤਾਂ ਰਲ ਮਿਲ ਕੇ ਕੰਮ ਕਰਦੇ ਆ ਸਾਰਾ।
ਹਾਂਜੀ, ਸਾਡਾ ਵੀ ਏਦਾਂ ਹੀ ਆਪਾਂ ਵੀ ਮੈਂ-ਮੈਂ ਬ੍ਰਦਰ ਮੰਮਾ ਐਪਾਂ ਸਾਰੇ ਰੱਲ ਮਿਲ ਕੇ ਕੰਮ ਕਰਦੇ ਹੈਗੇ ਆਂ, ਬ੍ਰਦਰ ਥੋੜ੍ਹਾ ਬਸ ਮੇਰਾ ਜਿੱਦੀ ਹੈਗਾ। ਜਿੱਦ ਫੜ ਜਿਹੜੀ ਫੜ ਲਈ ਫੜ ਲਈ ਮੈਂ ਇੱਥੇ ਘੁੰਮਣ ਜਾਣਾ ਉੱਥੇ ਘੁੰਮਣ ਜਾਣਾ।
ਹੂੰ ਕਈਆਂ ਦੀ ਆਦਤ ਹੁੰਦ ਦੀ ਐ, ਮੁੰਡੇ ਅਤੇ ਬੰਦਿਆਂ ਦੀ। ਬੈਠੇ ਈ ਪਾਣੀ ਚਾਹੀਦਾ, ਬੈਠੇ ਹੀ ਭਾਂਡੇ ਚੁੱਕ ਕੇ ਲੈ ਕੇ ਜਾਓ ਮੇਰੇ ਘਰ ਇਹ ਰਿਵਾਜ਼ ਨਹੀਂ ਹੈਗਾ।
ਅੱਛਾ ਜੀ।
ਮੈਂ ਸਭ ਨੂੰ ਆਦਤ ਪਾਈ ਹੋਈ ਐ, ਉੱਠੋ ਤੇ ਆਪਣੇ ਭਾਂਡੇ ਰੱਖੋ।
ਏਂ ਏ ਏ, ਇਹ ਤਾਂ ਵਧੀਆ ਗੱਲ ਐ ਆਪਣੇ ਭਾਂਡੇ ਆਪ ਚਕਣੇ ਚਾਹੀਦੇ ਐ।
ਉੱਠੋ ਤੇ ਪਾਣੀ ਪੀ ਲੋ।
ਹਾਂਜੀ-ਹਾਂਜੀ, ਇਹ ਤਾਂ ਆਪਣੇ ਆਪ ਚੱਕਣੇ ਚਾਹੀਦੇ। ਇਹ ਤਾਂ ਤਾਡੀ ਗੱਲ ਬਿਲਕੁਲ ਸਹੀ ਐ। ਮਾਂ-ਪਿਓ ਦੀ ਨਾਲ ਕਦਰ ਕਰਨੀ ਚਾਹੀਦੀ, ਮਾਂ-ਪਿਓ ਦੀ ਜਿੰਨੀ ਤੁਸੀਂ ਸੇਵਾ ਕਰੋਗੇ ਉਹਨਾ ਤੁਹਾਨੂੰ ਜ਼ਿਆਦਾ ਫਲ ਮਿਲੇਗਾ।
ਤੇ ਪਰਿਵਾਰ ਦੇ ਵਿੱਚ ਇਹ ਐ ਵੀ, ਚਲੋ ਜੇ ਇੱਕ ਜਣੇ ਦੀ ਇਨਕਮ ਘੱਟ ਤੇ ਜਾਂ ਨਈ ਐ
ਤਾਂ ਦੂਜੇ ਦੀ ਇਨਕਮ ਨਾਲ ਘਰ ਚੱਲ ਜਾਂਦਾ ਪਰਿਵਾਰ ਦੇ ਫੇਦੇ ਤਾਂ ਬੋਤ ਐ। ਪਰਿਵਾਰ ਦੇ ਵਿੱਚ ਰੈਂਦੇ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਨਈ ਰੈਂਦੇ ਕੱਲੇ ਰੈਣ ਲੱਗ ਜਾਂਦੇ ਓ ਤੇ ਤੁਹਾਨੂੰ, ਅਹ ਇੰਜਾਇ ਟੀ ਵੀ ਹੋਣ ਲੱਗ ਜਾਂਦੀ ਏ ਬਿਮਾਰੀਆਂ ਵੀ ਘੇਰ ਲੈਂ ਦੀਆ ਇਸ ਲਈ ਪਰਿਵਾਰ ਚ ਰੈਣ ਦੇ ਈ ਫੈਦੇ ਐ।
ਹਾਂਜੀ-ਹਾਂਜੀ ਏ ਤੁਹਾਡੀ ਗੱਲ ਬਿਲਕੁੱਲ ਸਈ ਹੈਗੀ ਐ ਪਰਿਵਾਰ ਚ ਰੈਣ ਜਾਦਾ ਫੈਦਾ ਹੈਗਾ।
ਹੂੰ। ਹੂੰ ਜਦੋਂ ਅਸੀਂ ਜੁਇੰਟ ਫੈਮਲੀ ਚ ਸੀਗੇ ਓਦੋਂ ਸਾਡੇ ਖਰਚੇ ਬੋਤ ਘੱਟ ਹੁੰਦੇ ਸੀ। ਤੇ ਜਦੋਂ ਦੇ ਅਸੀਂ ਵੱਖਰੇ ਹੋਏ ਆ ਤੇ ਛੋਟੇ ਪਰਿਵਾਰ ਚ ਹੋਗੇ ਆ। ਸਾਡੀ ਕੋਈ ਬੱਚਤ ਨੀ ਖਰਚੇ ਵਧੇ ਈ ਐ ਘੱਟੇ ਨੀ।
ਹੂੰ-ਹੂੰ ਐ ਤਾਂ ਤੁਹਾਡੀ ਗੱਲ ਸਈ ਆ, ਅੱਜ -ਕੱਲ੍ਹ ਖਰਚੇ ਰੀਬੋਤ ਜਦਾ ਹੋ ਗਏ ਐ ਇੰਦਾ ਖਰ ਚਾ ਉਂਦਾ ਖਰਚਾ, ਬਿਜਲੀ ਦਾ ਖਰਚਾ, ਇੰਦਾ, ਖਰਚਾ ਵਾਈ- ਫਾਈ ਦਾ ਖਰਚਾ, ਕਿੰਨੇ ਖਰਚੇ ਆ ਗਏ ਅੱਜ- ਕੱਲ੍ਹ ਤਾਂ, ਰੇਟ ਇੰਨੇ ਵੱਧੀ ਜਾਂਦੇ ਪ੍ਰਾਈਸ।
ਅੱਜ ਕੱਲ੍ਹ ਤਾਂ ਪਰਿਵਾਰ 'ਚ ਜਿੰਨੇ ਜੀਅ ਐ ਓਨੇ ਕਮਾਨ, ਤਾਂ ਪੂਰੀ ਪੈਂਦੀ ਐ। ਜੇਕਰ ਇੱਕ ਕਮਾਵੇ, ਤੇ ਚਾਰ ਜਨੇ ਖਾਣ, ਪੂਰੀ ਨੀ ਪੈਂਦੀ ਫਿਰ। ਫਿਰ ਨੀ ਘਰ ਚੱਲ ਸਕਦਾ।
ਹਾਂਜੀ-ਹਾਂਜੀ, ਐ ਤੁਹਾਡੀ ਗੱਲ ਬਿਲਕੁਲ ਸਈ ਐ।
ਚਾਰ ਮੈਂਬਰ ਐ ਚਾਰੋ ਕਮਾਨ, ਤਾਂ ਗੱਲ ਬਣਦੀ ਐ।
ਹਾਂਜੀ-ਹਾਂਜੀ, ਤੁਹਾਡੀ ਗੱਲ ਬਿਲਕੁੱਲ ਸਈ ਐ।
ਹੂੰ।
ਹੋਰ ਦੱਸੋ ਸੀ, ਆਪਣੇ ਪਰਿਵਾਰ ਬਾਰੇ?
ਬਸ ਪਰਿਵਾਰ ਵਿੱਚ ਏ ਐ ਵੀ ਜਿਵੇਂ ਹੁਣ, ਭੈਣ ਭਰਾ ਇੱਕ ਦੂਜੇ ਦਾ ਪੂਰਾ ਸਾ ਦਿੰਦੇ ਐ, ਪੂਰਾ ਧਿਆਨ ਇ ਇੱਕ ਦੂਜੇ ਦੀ ਲਾਈਫ 'ਚ ਰੱਖਦੇ ਐ, ਜੇੜੇ ਵੱਡੇ ਭੈਣ ਭਰਾ ਓਨਾਂ ਦੀ ਜਰਾ ਜਾਦਾ ਜਿੰਮੇਵਾਰੀ ਹੋ ਜਾਂਦੀ ਐ। ਓਨਾਂ ਨੂੰ ਆਪਣੇ ਛੋਟੇ ਭੈਣ ਭਰਾ ਨੂੰ ਸੈ ਟ ਕਰਨ ਦੀ ਵੀ ਟੈਸ਼ਨ ਹੁੰਦੀ ਐ, ਓ ਪੂਰਾ ਆਪਣਾ ਮਾਂ ਬਾਪ ਦੇ ਬਰਾ ਬਰ ਰੋਲ ਅਦਾ ਕਰਦੇ ਆ ਵੱਡੇ ਭੈਣ- ਭਰਾ।
ਹਾਂਜੀ-ਹਾਂਜੀ, ਏ ਤਾਂ ਤੁਹਾਡੀ ਬਿਲਕੁੱਲ ਗੱਲ ਸਈ ਆ।
ਹੂੰ, ਉਨਾਂ ਨੂੰ ਘਰ ਦੀ ਇਨਕਮ ਦੀ ਵੀ ਟੈਸ਼ ਟਨ ਹੁੰਦੀ ਐ ਇੱਕ। ਘਰ ਦੇ ਸਾਰੇ ਖਰਚਿਆਂ ਦੀ ਵੀ ਟੈਸ਼ਨ ਹੁੰਦੀ ਐ, ਛੋਟੇ ਭੈਣ ਭਰਾਵਾਂ ਦੀ ਵੀ ਹੁੰਦੀ ਐ।
ਹਾਂਜੀ-ਹਾਂਜੀ, ਪਰ ਏਨਾਂ ਨੂੰ ਹਿਸਾਬ ਦਾ ਖਰਚਾ ਕਰਨਾ ਚਾਈਦਾ, ਭਰਾ ਬੋਤ ਜਾਦਾ ਖਰਚਾ ਕਰਦੇ ਆ ਅੱਜ -ਕੱਲ੍ਹ।
ਹੂੰ-ਹੂੰ
ਏ, ਤੁਸੀ ਸਾਬ ਦਾ ਖਰ ਚਾ ਕਰੋ ਤੁਹਾਨੂੰ ਪਤਾ ਤੁਸੀਂ ਕਿੱਥੇ ਤੀਰ ਲਾਣਾ ਹੈਗਾ ਕਿ ਕਿੰਨੀ ਲੋੜ ਹੈਗੀ ਓਨਾ ਪੈਸਾ ਤੁਸੀਂ ਖਰਚਾ ਕਰੋ।
ਬਾਕੀ ਪਰਿਵਾਰ ਦੀ ਜੋ ਵੀ ਇਨਕਮ ਹੋਵੇ, ਓਦਾ ਬਜਟ ਬਨਾਣਾ ਚਾਈਦਾ। ਏ ਨੀ ਵੀ, ਆਮਦਨੀ ਅਠੰਨੀ ਤੇ ਖਰਚਾ ਰੁਪਈਆ ਕਰਲੋ, ਤੇ ਫੇਰ ਬਾਦ 'ਚੋਂ ਤੰਗ ਹੋਵੋ। ਆਪਣੀ ਚਦਰ ਦੇਖ ਕੇ ਪੈਰ ਪਸਾਰਨੇ ਚਾਈਦੇ ਐ। ਇਨਕਮ ਦੇ ਹਿਸਾਬ ਨਾਲ ਚੱਲਣਾ ਚਾਈਦਾ ਆਪਣਾ। ਐਮਰਜੈਂਸੀ ਪਾਲਰ, ਫੰਡ ਰੱਖਣਾ ਚਾਈਦਾ।
ਹਾਂ। ਹਾਂਜੀ-ਹਾਂਜੀ, ਤੁਹਾਡੀ ਏ ਗੱਲ ਬਿਲਕੁੱਲ ਸਈ ਹੈਗੀ ਐ, ਹੁਣ ਮੇਰਾ ਵੀ ਪਰਵਾ ਅ ਹ ਹੈਗਾ, ਮੇਰਾ ਬ੍ਰਦਰ ਜੋਬ ਕਰਦਾ ਹੈਗਾ ਦਿੱਲੀ 'ਚ। ਓਨੂੰ ਵੀ ਨੀ ਰੈਂਦੀ ਹੈਗੀ ਆ ਘਰ ਦੇ ਟੈੈਂਸ਼ਨ ਟੂਸ਼ਨ।
ਸੇਵਿੰਗ ਕਰਨੀ ਪੈਂਦੀ ਹੈ ਆਪਣੇ, ਐਮਰਜੈਂਸੀ ਫੰਡ ਲਈ, ਕੋਈ। ਵੀ ਐਮਰਜੈਂਸੀ ਲੋੜ ਪੈ ਸਕਦੀ ਹੈ, ਮੈਡੀਕਲ ਲੋੜ ਪੈ ਸਕਦੀ ਹੈ। ਉਹਦੇ ਲਈ ਤੁਹਾਡੇ ਕੋਲ, ਅਲੱਗ ਤੋਂ ਫੰਡ ਹੋਣਾ ਚਾਹੀਦਾ।
ਹਾਂਜੀ, ਸੇਵਿੰਗ ਕਰਨਾ ਤਾਂ ਬਹੁਤ ਜ਼ਰੂਰੀ ਹੈ ਤੁਹਾਨੂੰ ਕਦੇ ਵੀ ਲੋੜ ਪੈ ਸਕਦੀ ਹੈ ਸੇਵਿੰਗ ਦੀ ਤਾਂ।
ਹਮ, ਜ਼ਰੂਰੀ ਹੈ।
ਹਾਂਜੀ, ਸੇਵਿੰਗ ਕਰਨਾ ਤਾਂ ਬਹੁਤ ਜ਼ਰੂਰੀ ਹੈਗਾ, ਅੱਜ- ਕੱਲ੍ਹ।
ਬਾਕੀ ਜਿਹੜਾ, ਏਜ ਗੈਪ ਹੁੰਦਾ ਹੈ। ਵੱਡਿਆਂ ਦਾ ਛੋਟਿਆਂ ਨਾਲ। ਉਹ ਥੋੜੇ ਜ ਵਿਚਾਰ, ਕਈ ਵਾਰੀ ਨਹੀਂ ਮਿਲਦੇ। ਤੇ ਉਹ ਵੀ ਆਪਸੀ ਬੈਠ ਕੇ ਪੂਰੀ ਗੱਲਬਾਤ ਕਰਕੇ। ਜੇ ਕੋਈ ਮਸਲਾ ਹੋਵੇ ਉਹਨੂੰ ਸੋਟ ਆਊਟ ਕਰਨਾ ਚਾਈਦਾ।
ਹਾਂਜੀ, ਬਿਲਕੁਲ ਸੋਲਟ ਆਊਟੋ ਕਰਨਾ ਚਾਈਦਾ।
ਹਾਂ ਬਜਾਏ ਲੜਾਈਆਂ ਲੜਨ ਦੇ। ਫਿਰ ਪਰਿਵਾਰ ਚ ਜਿਹੜਾ ਪਿਆਰ ਐ, ਉਹ ਬਣਿਆ ਰਹਿੰਦਾ।
ਹਾਂਜੀ-ਹਾਂਜੀ ਪਤਾ ਇਹ ਤੁਹਾਡੀ ਗੱਲ ਬਿਲਕੁਲ ਸਹੀ ਐ। ਪਰਿਵਾਰ ਚ ਨਵੇਂ ਤੁਹਾਨੂੰ ਇਹ ਹੈਗਾ, ਕਿ ਤੁਸੀਂ ਵੱਡਿਆਂ ਦੀ ਆਪਣੇ ਮਾਂ ਪਿਓ ਦੀ ਇੱਜਤ ਕਰੋ ਵਾਧੂ ਤੋਂ ਵਾਧੂ।
ਕਹਿੰਦੇ ਇਕੱਲਾ ਇੱਟਾਂ ਦਾ ਘਰ ਨ੍ਹੀਂ ਹੁੰਦਾ। ਘਰ ਜਿਹੜਾ ਏ, ਪਰਿਵਾਰ ਦੇ ਪਿਆਰ ਨਾਲ ਬਣਦਾ।
ਹਾਂਜੀ ਹਾਂਜੀ, ਇਹ ਤੁਹਾਡੀ ਗੱਲ ਬਿਲਕੁਲ ਸਹੀ ਐ। ਚਲੋ ਜੀ, ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ।